ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਅਨਿਆ ਜੀ ਉਹ ਨੰਬਰ ਹੈਗਾ
ਹਾਂਜੀ ਕੀ ਕਹਿ ਰਹੇ ਵੀਰ ਜੀ
ਮੈਂ ਕਿਹਾ ਨੇਹਾ ਨੇਹਾ ਲਿਖਿਆ ਆ ਰਿਹਾ ਭਾਜੀ ਤੁਹਾਡਾ ਨਾਮ ਸ਼ਾਇਦ ਨੰਬਰ ਸੇਵ ਨਹੀਂੀ ਹੋਣਾ ਨਾ ਮੇਰੇ ਕੋਲ
ਜੀ ਐਕਚੁਲੀ ਨਾ
ਫਿਰ ਮੈਂ ਨਾ ਕਾਫੀ ਟਾਈਮ ਯੂਜ ਨਹੀਂ ਕੀਤਾ ਤੇ ਉਹ ਬੰਦ ਹੋ ਗਿਆ ਸੀ ਫਿਰ ਕਿਸੇ ਨੇ ਯੂਜ ਕੀਤਾ ਹੁਣ ਵਿੱਚੋਂ ਹੁਣ ਮੈਂ ਫਿਰਡਵਾਆ ਮੇਰੀ ਨਾ ਥੋੇ ਬੈਂਕ ਡਿਟੇਲ ਮਤਲਬ ਆਧਾਰ ਡਿਟੇਲ ਥੋੜੀਆਂ ਨਾ ਇਹੀ ਨੰਬਰ ਤੇ ਸੀ ਵਗੈਰਾ ਵੀ ਜਾਂਦਾ ਸੀ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਸਭ ਵਧੀਆ
ਇਸ ਨੂੰ ਵੀਰ ਜੀ ਕੀ
ਵਧੀਆ ਜੀ ਵਧੀਆ ਬਸ ਕੀ ਗੱਲ ਤੁਸੀਂ ਯਾਦ ਨਹੀਂ ਕਰਦੇ ਕਾਫੀ ਟਾਈਮ ਹੋ ਗਿਆ
ਯਾਦ ਕਰਦੇ ਹ ਵੀਰ ਜੀ ਸ਼ਨੀਵਾਰ ਤੋਂ ਮਿਲ ਕੇ ਗਏ ਆ ਸਾਰਾ ਦਿਨ ਤੁਹਾਡੇ ਕੋਲ ਰਹੇ ਆ
ਸ਼ਨੀਵਾਰ ਨੂੰ ਵੀ ਅੱਜ ਹਫ਼ਤਾ ਆਣਾ ਲੈ ਦੋ ਪਾਸੋਂ ਹਫ਼ਤਾ ਹੋ ਜਾਣਾ ਮੈਂ ਹੀ ਤੁਹਾਨੂੰ ਫੋਨ ਕੀਤਾ ਪੂਰੇ ਹਫ਼ਤੇ ਤੁਹਾਡਾ ਨ ਕੋਈ ਕਲ ਨਾ ਕੋਈ ਮੈਸੇਜ ਮੈਂ
ਉਹ ਨਹੀਂ ਮੈਂ ਹੁਣੇ ਵੀਰ ਜੀ ਲਾ ਰਹੇ ਸੀ ਤੁਹਾਨੂੰ ਫੋਨ ਤੁਹਾਨੂੰ ਯਾਦ ਕੀਤਾ ਜੀ ਮੈਂ ਤੁਹਾਨੂੰ ਫੋਨ ਲਾ ਰਹਾ ਸੀ ਉਹ ਅੱਜ ਮੌਸਮ ਖ਼ਰਾਬ ਹੋਇਆ ਮੈ ਨਾ ਤੇ ਨੈਟ ਕਨੈਕਟ ਨਹੀਂ ਹੋ ਰਿਹਾ ਸੀ ਹਾਂਜੀ ਹਾਂਜੀ ਮੈਂ ਵੀ ਹੁਣੇ ਉਪਰੋਂ ਹੀ ਆਇਆ ਨ ਚੇ ਬੜੀ ਬਾਰਿਸ਼
ਹਾਂ ਸਗੋਂ ਸਗੋਂ ਸਵੇਰੇ ਵੀ ਸਾਰਾ ਪਤਾ ਅੱਧਲੀ ਕਾਲਾ ਹੋ ਗਿਆ ਸੀ ਸਵੇਰੇ ਨਾ
ਹਾਂਜੀ ਹਾਂਜੀ ਹੁਣੇ ਹੀ ਬੱਦਲ ਕਾਲ ਐ ਪ ਵੀਰ ਜੀ ਸਗੋਂ ਮੈਂ ਸੋਸ਼ਲ ਸਾਈਡ ਤੇ ਉਹ ਵੀ ਪਾਈਏ ਫੋਟੋ ਇੱਕ
ਅੱਛਾ ਅੱਛਾ ਨਹੀਂ ਮੈਂਰੀ ਖਲੀਸੀ ਮੈਂ ਐਕਟ ਨਹੀਂ ਕੀਤਾ ਮੈਂ ਕਿਹਾ ਫਿਰ ਕਦੀ ਤੁਸੀਂ ਕਹੋ ਬਈ ਨਾਲੋਂ ਨਾਲ ਓਪਨ ਕਰ ਲੈਂਦੇ ਨੇ ਨਾ
ਨ ਨੀ ਮੈਨ ਲੱਗਿਆ ਨਾਲ-ਨਾਲ ਓਪਨ ਗਰਦੀ ਕਰੋਗੇ ਤੁਸੀਂ ਸਮਝਾ
ਨਹੀਂ-ਨਹੀਂ ਵੀਰ ਜੀ ਸਵੇਰ ਤੇ ਨਹੀਂ ਹੈ। ਕਾਫੀ ਟਾਈਮ ਹੋ ਗਿਆ। ਮੈਂ ਤੁਹਾਨੂੰ ਕਿੰਨੇ ਟਾਈਮ ਤੋਂ ਬਿਜ਼ੀ ਰਹਿੰਣਾ ਵਾਂ।
ਅੱਛਾ-ਅੱਛਾ। ਨਹੀਂ ਚਲੋ ਚੰਗੀ ਗੱਲ ਏ ਬਿਜੀ ਰਹਿਣਾ ਚਾਹੀਦਾ। ਤੇ ਮੈਂ ਕਿਹਾ ਵੀਰ ਜੀ ਨੇ ਯਾਦ ਕੀਤਾ ਐ ਤੇ ਸਾਨੂੰ ਇਹ ਇਕ ਗੱਲ ਯਾਦ ਆ ਗਈ ਪੁਰਾਣੀ ਤੁਹਾਡੀ ਉਹ ਸਾਡੀ ਪਾਰਟੀ ਰੈ ਗਈ ਸੀ। ਜੀ ਵੀਰ ਜੀ ਤੁਸੀਂ ਦਿੱਤੀ ਨੀ ਮੈਨੂੰ।
ਹਾਂ ਮੈਂ ਤੁਹਾਨੂੰ ਕਿਹਾ ਤੇ ਵ ਅੱਜ ਹੀ ਮੇਰੀ ਥੋੜੀ ਸਲਾਹ ਬਣ ਰਹੀ ਸੀ। ਪਾਰਟੀ ਤੋਂ ਰਿਲੇਟਿਡ ਤੇ ਮੈਂ ਕਿਹਾ ਚਲੋ ਇੱਕ ਦੋ ਦਿਨ ਹੋਰ ਰੁਕ ਜਾਓ। ਫਿਰ ਚੱਲਾਂਗੇ ਥੋੜਾ ਮੈਂ ਚ ਨਾ ਬਿਜੀ ਸੀ ਤੇ ਫੇਰ ਮੈਂ ਆਪੇ ਹੀ ਦੱਸ ਦਾਂਗਾ।
ਅੱਛਾ-ਅੱਛਾ। ਤੇ ਮੈਂ ਕਿਹਾ ਵੀਰ ਜੀ ਜਿੱਥੇ ਤਾਂ ਕਲ ਹੋ ਗਿਆ ਹੈ। ਉੱਥੇ ਚਲੋ ਗੇ ਨਾਲ ਲੇਹ ਕੇ ਸਾਨੂੰ।
ਹਾਂਜੀ-ਹਾਂਜੀ ਉੱਥੇ ਵੇਖ ਲਾਂਗੇ। ਹਾਂ ਉਹ ਮੈਂ ਦੇਖਿਆ ਸੀ ਤੁਹਾਡੀ ਫੋਟੋ ਵਾਹ। ਅੱਛਾ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ। ਹਾਂ ਕੋਈ ਗੱਲ ਨਹੀਂ ਫਿਰ ਚੱਲਾਂਗੇ। ਦੇਖ ਲਾਂਗੇ ਉੱਥੇ। ਹਜੇ ਤੇ ਮੈਂ ਥੋੜਾ ਬਿਜ਼ੀ ਹਾਂ।
ਨਹੀਂ ਤੇ ਇੱਕ ਹੋਰ ਹੈਗਾ ਨਵਾਂ ਕੈਫੇ ਖੋਲਿਆ ਇੱਕ ਉੱਧਰ ਚੱਲ ਲਾਂਗੇ ਨਹੀਂ ਤੇ ਹਾਂਜੀ-ਹਾਂਜੀ ਹਾਂਜੀ।
ਹਾਂਜੀ ਮੈਂ ਸੁਣਿਆ। ਬਈ ਉਹਦੇ ਥੋੜਾ ਠੀਕ-ਠੀਕ ਏ ਇੰਨਾ ਵਧੀਆ ਵੀ ਨਹੀਂ ਕਹਿ ਸਕਦੇ। ਕਿਉਂਕਿ ਮੈਨੂੰ ਤੁਹਾਡੀ ਉਹਨਾਂ ਨਾਲ ਹੀ ਗੱਲ ਹੋਈ ਸੀ। ਨਾਲ ਉਹ ਕਹਿ ਰਹੇ ਸੀ। ਵੀ ਉਹਨਾਂ ਨੇ ਪਤਾ ਕਰਵਾਇਆ ਹੋਣਾ ਕਿਸੇ ਕੋਲ ਤੇ ਉਹਨਾਂ ਨੇ ਕਿਹਾ ਕਿ ਇੰਨਾ ਅੱਛਾ ਨਹੀਂ ਹੈ। ਮਤਲਬ ਤੇ ਇਸ ਕਰਕੇ ਫਿਰ ਤੁਸੀਂ ਦੂਸਰੇ ਗਏ ਹੋਣੇ
ਹਾਂਜੀ ਨੀ ਕੱਲ ਜਾਣਾ ਸੀ ਉੱਧਰ ਹੀ। ਪਰ ਫੇਰ ਆਪਾਂ ਦੂਜੀ ਸਾਈਡ ਟੇਬਲ ਬੁੱਕ ਕੀਤਾ ਸੀ ਉੱਧਰ ਚਲੇ ਗਏ
ਨਹੀਂ ਅਸੀਂ ਨਾ ਉੱਧਰ ਸੋਚ ਰਹੇ ਸੀ। ਸਾਡੇ ਇੱਥੇ ਨਾ ਇੱਕ ਆਪਣਾ ਉਹ ਹੈਗਾ। ਵ ਅਰਬਨ ਬੈਠਕ ਵੀ ਏ ਤੇ ਆਪਣਾ ਇੱਕ ਦ ਮਿੰਟ ਵੀ ਏ ਤੇ ਆਪਣਾ ਹੋਰ ਵੀ ਨੇ ਤਿੰਨ ਚਾਰ ਅਸੀਂ ਨਾ ਉਹ ਦੇਖਦੇ ਸੀ।
ਤੇ ਕੋਈ ਨੀ ਤੁਸੀਂ ਵੀਰ ਜੀ ਅਰਬਨ ਬੈਠਕ ਤੇ ਲੇ ਜਾਓ ਉੱਥੇ ਵੀ ਪੀਜ਼ਾ ਬਹੁਤ ਅੱਛਾ ਹੈਗਾ। ਇੱਕ
ਹਾਂ ਕੋਈ ਨੀ ਅਸੀਂ ਸੋਚ ਹਾਂ ਸੋਚ ਰਹੇ ਹਾਂ। ਕਿ ਦੇਖਣੇ ਹਾਂ ਨਾ ਇੱਕ ਦੋ ਦਿਨ ਡਿਸਾਈਡ ਕੀਤੇ ਨੇ ਤਿੰਨ ਚਾਰ ਤੇ ਬਸ ਹੁਣ ਮੈਂ ਕਿਹਾ ਚਲ ਥੋੜ੍ਹਾ ਆਪਣਾ ਡਿਸਾਈਡ ਤਾਂ ਕਰੀਏ ਫਿਰ ਡੇਟ ਵੀ ਡਿਸਾਈਡ ਕਰ ਲਾਂਗੇ ਨਾਲੇ ਸਾਡੀ ਅੰਮ੍ਰਿਤਸਰ ਦੀ ਸਲਾਹ ਬੰਦੀ ਵੀ ਸੀ ਤੁਹਾਡੀ ਮਿਸਿਜ਼ ਫੋਨ ਆਇਆ ਸੀ। ਤੇ ਇੱਕੀ ਤਰੀਕ ਬਾਅਦ ਕਹਿੰਦੇ ਸੀ ਕਹਿੰਦੇ ਸੀ ਤੁਹਾਨੂੰ ਪੁੱਛਣਗੇ। ਫਿਰ ਮੇਰੀ ਹਜੇ ਗੱਲ ਨਹੀਂ ਹੋਈ ਦੁਬਾਰਾ
ਠੀਕ ਹੈ, ਠੀਕ ਹੈ ਦੱਸ ਇਹ ਨੀ ਮੈਨੂੰ ਉਹਨਾਂ ਨੇ ਬਿਜੀ ਸੀ ਨਾ, ਮੈਂ ਵੀ
ਅਤੇ ਵੈਸੇ ਹੈ ਕੋਈ ਪਲੈਨ, ਤੁਹਾਡਾ ਜਾਣ ਦਾ
ਹੂੰ, ਕਦੋਂ ਤੋਂ
ਬਾਅਦ ਹੀ ਸੋਚ ਰਹੇ ਸੀ, ਵੀ ਚਲੋ ਇੱਕੀ ਤਰੀਕ ਤੱਕ ਤਾਂ ਅੰਦਰ ਸੀ, ਮੈਂ ਥੋੜ੍ਹਾ ਬਿਜ਼ੀ ਹਾਂ। ਉਸ ਤੋਂ ਬਾਅਦ, ਆਪਾਂ ਸੋਚਿਆ ਸੀ ਮ ਮਤਲਬ ਓਹੀ ਮੈਨੂੰ ਕਹਿ ਰਹੇ ਸੀ ਤੇ, '' ਮੈਂ ਕਿਹਾ ਕੋਈ ਗੱਲ ਨੀ ਚੱਲ ਲਾਂਗਾ ''ਮੈਂ ਤੇ ਮੈਂ ਕਿਹਾ ਇੱਕੀ ਤੋਂ ਬਾਅਦ ਚਲੋਗੇ ਤੇ ਚੱਲ ਲਾਂਗਾ। ਫਿਰ ਨਾਲੇ ਆਪਾਂ ਮੇਰੀ ਸਿਸਟਰ ਦਾ ਘਰ ਵੀ ਹੈ, ਉਹਦਾ ਵੀ ਫਿਰ ਫੋਨ ਆਇਆ ਸੀ, ਉਹਨੇ ਵੀ ਇਨਵਾਈਟ ਕੀਤਾ ਸੀ, ਤੁਹਾਡੇ ਮਿਸਿਜ ਨੂੰ ਕਿ ਤੁਸੀਂ ਵੀ ਸਾਡੇ ਵੱਲ ਹੋ ਕੇ ਜਾਣਾ ਉੱਥੋਂ ਦੀ ਨਾ ਘੰਟੇ ਦਾ ਹੀ ਰਸਤਾ ਹੈਗਾ, ਉਹ ਕਹਿੰਦੇ ਸੀ ਬਈ ਸਾਡੇ ਵੱਲ ਆਓ ਲੰਚ ਤੇ ''ਮੈਂ ਕਿਹਾ ਉਹ ਫਿਰ ਤੁਹਾਡੀ ਮਿਸਿਸ ਕਹਿੰਦੇ ਸੀ ਕਿ ਤੁਹਾਡੇ ਨਾਲ ਗੱਲ ਕਰਨਗੇ ਹੋਈ ਨ ਤੁਹਾਡੇ ਨਾਲ ਗੱਲ
ਨਹੀਂ, ਨਹੀਂ ਵੀਰ ਜੀ, ਕੋਈ ਗੱਲ ਹੀ ਨਹੀਂ ਇਹੋ ਜਿਹਾ
ਅੱਛਾ-ਅੱਛਾ, ਨਹੀਂ ਪੁੱਛਣਾ ਤੁਸੀਂ ਇੱਕ ਵਾਰ ਉਹ ਵੀ ਬਿਜ਼ੀ ਹੋਣਗੇ ਨਾ, ਤਾਂ ਨੀ ਹੋਈ।
ਹਾਂਜੀ- ਹਾਂਜੀ, ਉਹ ਯਮੁਨਾ ਨਗਰ ਗਏ ਸੀ ਨਾ ਉਹਨਾ ਦਾ ਦਵਾਈ ਲੈਣ ਦੇਣ
ਅੱਛਾ-ਅੱਛਾ, ਯਮੁਨਾ ਨਗਰ ਆਂਦੇ ਓ ਦਵਾਈ ਲੈਣ ਤੁਸੀਂ
ਹਾਂਜੀ-ਹਾਂਜੀ, ਨਹੀਂ ਨੇੜੇ ਹੀ ਹੈ ਵੀਰ ਜੀ, ਜਿੱਥੇ ਉਸ ਹੋਟਲ ਤੋਂ ਲੈਣੇ ਸੀ ਨਾ, ਨੇੜੇ ਹੀ ਸੀ।
ਨਹੀਂ -ਨਹੀਂ, ਜਿਵੇਂ ਹੁਣ ਤੁਸੀਂ ਆਪਣਾ, ਉਹ ਪੰਜਾਬ ਤੋਂ ਆਦੇ ਹੋ ਫਿਰ ਇੰਨੀ ਦੂਰ ਪੈ ਜਾਂਦਾ ਹੋਣਾ ਤੁਹਾਨੂੰ
''ਮੈ ਪੰਜਾਬ ਤੋਂ ਤਾਂ ਵੀਰ ਜੀ ਦੂਰ ਪੈਂਦਾ ਹੀ ਆ, ਮੈਨੂੰ ਲੱਗਿਆ ਤੁਸੀਂ ਹਰਿਆਣਾ ਦੇ ਰੋਡਿੰਗ ਕਹਿ ਰਹੇ ਓ?
ਨਹੀਂ- ਨਹੀਂ, ਹਾਂਜੀ-ਹਾਂਜੀ, ਹੋਰ ਘਰ ਪਰਿਵਾਰ ਸਭ ਵਧੀਆ?
ਸਭ ਵਧੀਆ, ਮੈਨੂੰ ਤੁਸੀਂ ਸੁਣਾਓ? ਤੁਸੀਂ ਕਿਦੋਂ ਆਉਣਾ ਹੈ?
''ਮੈਂ ਹੁਣ ਮੈਂ ਰੋਜ਼ ਸੋਚਣਾ ਵਾ ਕਿ ਪਰ ਉਥੋਂ ਵੀ ਆਣਾ ਸੀ, ਅਤੇ ਫਿਰ ਸੁ ਤੁਹਾਡੀ ਮਿਸਿਸ ਨੂੰ ਕੋਲ ਕੀਤੀ ਤੁਸੀਂ ਤਾਂ ਫੈਕ ਟ੍ਰਪ ਵਗੈਰਾ ਹੁੰਦੇ ਹੋ ਨਾ ਉਹ ਕਹਿੰਦੇ ਕਿ, ਉਹਨਾਂ ਦੀ ਤਬੀਅਤ ਨਹੀਂ ਠੀਕ ਹੈਗੀ। ਫਿਰ ਮੈਂ ਕਿਹਾ, ਚਲ ਕੋਈ ਨਹੀਂ ਰੈਸਟ ਕਰੋ, ਕੱਲ੍ਹ ਫਿਰ ਉਹਨਾਂ ਦੇ ਗੈਸਟ ਆਏ ਦੇ ਸੀ, ਉਹਨਾਂ ਦਾ ਬ੍ਰਦਰ ਇਧਰ ਵਗੈਰਾ ਆਇਆ ਹੋਣਾ ਨਾ ਘੁੰਮ ਫਿਰ ਕੇ ਤੇ ਫਿਰ ਅੱਜ, ਅੱਜ ਜੋ ਮੈਨੂੰ ਬੁਲਾ ਰਹੇ ਸੀ, ਅੱਜ ਮੈਂ ਖੁਦ ਥੋੜ੍ਹਾ ਬਿਜ਼ੀ ਸੀ, ਹੁਣ ''ਮੈਂ ਕਿਹਾ ਚੱਲ ਕੋਈ ਨਹੀਂ, ਇੱਕ ਦੋ ਦਿਨ ਤੱਕ ਫਰੀ ਹੋ ਕੇ ਆਵਾਂਗਾ, ਥੋੜ੍ਹਾ ਬਿਜ਼ੀ ਚੱਲ ਰਿਹਾ ਵਾਂ
ਅੱਛਾ। ਅੱਛਾਲਤੇ ਹੋਰ ਉਹ ਤੁਹਾਡੇ ਰਿਲੇਟਿਵਸ ਹੈਗੇ ਨੇ, ਜੈਪੁਰ ਵਾਲੇ ਚਲੇ ਗਏ ਨੇ ਉਹ
ਅ ਨਹੀਂ, ਨਹੀਂ, ਉਹ ਹਜੇ ਆਏ ਏਧਰ ਹੀ ਹੈਗੇ, ਨਹੀਂ, ਨਹੀਂ, ਉਹਨਾਂ ਨੇ ਜਾਣਾ ਸੀ, ਬਟ ਨਾ ਉਹਨਾਂ ਦੇ ਮਤਲਬ ਵੱਡਿਆਂ ਨੇ ਮਨਾ ਕਰਤਾ, ਪਤਾ ਕੀ ਗੱਲ ਦੇਖੋ ਪਿੱਛੇ ਜੀ ਉਹ ਰਹਿ ਕੇ ਆਏ ਜੇ ਫਿਰ ਹੁਣ, ਉਹਨਾਂ ਦੇ ਉਹਨਾਂ ਦੀ ਮਾਮੀ ਜੀ, ਆਏ ਦੇ ਸੀ ਰਹਿਣ। ਹੁਣ ਉਹਨਾਂ ਦੇ ਮਾਮਾ ਜੀ ਮਾਮੀ ਨੂੰ ਲੈਣ ਆਏ ਨੇ, ਤੇ ਉਹ ਕਹਿ ਰਹੀਆਂ ਸੀ ਅਸੀਂ ਜਾਣਾ ਫਿਰ ਉਹਦੇ ਮ ਦਾਦੀ ਵਗੈਰਾ ਸਭ ਕਹਿਣ ਲੱਗ ਗਏ ਕਿ ਬੇਟਾ ਹੁਣ ਦੇਖੋ, ਉਹ ਐਵੇਂ ਤਾਂ ਇੱਕ ਵਾਰ ਉਹ ਆਉਣਗੇ ਤੁਹਾਨੂੰ ਛੱਡਣਗੇ ਆਉਣਗੇ ਫਿਰ ਕੁਛ ਉਹਨਾਂ ਦਾ ਕੰਮ ਦਾ ਵੀ ਥੋੜ੍ਹਾ ਦਿੱਕਤ ਹੋ ਜਾਂਦੀ, ਜਿਵੇਂ ਉਹ ਇੱਥੇ ਆਉਂਦੇ ਨਾ ਅਤੇ ਪਿੱਛੋਂ ਦੀ ਕੰਮ ਦਾ ਫਿਰ ਉਹਨਾਂ ਦਾ। ਛੁੱਟੀ ਫਿਰ ਦੁਬਾਰਾ ਕੰਮ ਨੀ ਮਿਲਦਾ ਫਿਰ ਦੇਖੋ ਹੁਣ ਲੇਬਰ ਵਾਲੇ ਬੰਦੇ ਜ ਉਹ ਫਿਰ ਥੋੜ੍ਹੀ ਦਿੱਕਤ ਹੁੰਦੀ ਨਾ ਫਿਰ ਉਹਨਾਂ ਦੇ ਪੇਰੈਂਟਸ ਨੇ ਮਤਲਬ ਸਭ ਨੇ ਵੱਡਿਆਂ ਨੇ ਸਭ ਨੇ ਮਨਾ ਕਰ ਦਿੱਤਾ ਕਿ ਬਈ ਤੁਸੀਂ ਇੱਕ ਕੰਮ ਹਜੇ ਨਹੀਂ ਭੇਜਣਾ ਵੀ ਥੋੜਾ ਟਾਈਮ ਰੁਕ ਜਾਓ ਬਈ ਐਵੇਂ ਤੇ ਫਿਰ ਆਵਾਜਾਈ ਵੀ ਲੱਗੀ ਰਹੇਗੀ।
ਹਾਂਜੀ ਹਾਂਜੀ ਉਹ ਤੇ ਹੈ। ਪਰੇਸ਼ਾਨੀ ਤੇ ਹੋ ਜਾਂਦੀ ਹੈ।
ਮਿਸਿਜ਼ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਸੀ ਉਹਨਾਂ ਨੇ ਇਨਵਾਈਟ ਕਰਨਾ ਉਹਨਾਂ ਸਾਰਿਆਂ ਨੂੰ ਡਿਨਰ ਤੇ ਮਤਲਬ ਆਪਣੇ ਰਿਲੇਟਿਵਸ ਜਿੰਨੇ ਵੀ ਉਹਨਾਂ ਦੇ ਕਹਿ ਰਹੇ ਸੀ ਕਿ। ਕੇ ਆਪਾ ਆਪਣੇ ਘਰ ਬੁਲਾਉਣਾ ਫਿਰ ਮੈਂ ਕਿਹਾ ਪੁ ਪੁੱਛਾਂਗਾ ਉਹ ਕਹਿੰਦੇ ਸੀ ਭਾਜੀ ਨੂੰ ਪਤਾ ਕਦੋਂ ਬੁਲਾਨਾ । ਤੇ ਫਿਰ ਕਦੋਂ ਆਪਣਾ ਤੁਸੀਂ ਸੋਚਿਆ? ਅੱਛਾ ਅੱਛਾ ਹਾਂਜੀ ਹਾਂ। ਦੱਸ ਰਹੇ ਸੀ। ਹਾਂ ਤੁਹਾਡੀ
ਫਿਰ ਵੀਹ ਤਰੀਕ ਨੂੰ ਸਮਝੋ ਬੁਲਾ ਲਾਂਗੇ ਅਠਾ ਵੀਹ ਤਰੀਕ ਸ਼ਨੀਵਾਰ ਪੈਂਦੀ ਹੈ।
ਅੱਛਾ ਚਲੋ ਵਧੀਆ ਫਿਰ ਆਪਣਾ ਮੈਨਿਊ ਕੀ ਸੋਚ ਅੱਛ ਤੁਸੀਂ ਕੀ ਕੀ ਬਣਾ
ਮੈਨੂੰ ਜੋ ਕਹਿਣਗੇ ਵੀਰ ਜੀ ਰਿਲੇਸ਼ਨ ਵਾਲੇ ਰਿਲੇਟਿਵ ਸਾਡੇ ਸਭ ਕੁਛ ਬਣ ਜਾਏਗਾ।
ਹਾਂਜੀ ਹਾਂਜੀ। ਚਾਪ ਤੇ ਤੁਸੀਂ ਬਣਾ ਹੀ ਲੈਣਾ। ਵੈਸੇ ਮੈਂ ਤੁਹਾਨੂੰ ਕਵਾਂ।
ਅੱਛਾ ਅੱਛਾ ਉਹ ਵੀਰ ਜੀ ਚਾਪ ਉਹਨਾਂ ਨੂੰ ਨਹੀਂ ਤੁਹਾਨੂੰ ਬਹੁਤ ਪਸੰਦ ਹੈ। ਮੇਰੇ ਖਿਆਲ ਨਾਲ ਤੁਸੀਂ ਚਾਪ ਵਾਲੇ ਕੋਲ ਲੈ ਕੇ ਗਏ ਸੀ ਸਾਨੂੰ ਜਦੋਂ ਲਾਸਟ ਟਾਈਮ ਮਿਲੇ ਸੀ।
ਤੁਸੀਂ ਆਪਣੇ ਉਹਨਾਂ ਨੂੰ ਕਹਿਣਾ ਇੱਕ ਤਾਂ ਮਲਾਈ ਚਾਪ ਜ਼ਰੂਰ ਬਣਾਉਣ ਮੈਨੂੰ ਬੜੇ ਮਨ ਸਵਾਦ ਲੱਗਦੀ ਹੈ। ਬੱਚਿਆਂ ਨੂੰ ਬੜੀ ਸਵਾਦ ਲੱਗਦੀ ਹੈ।ਛੋਟਿਆਂ ਨੂੰ ਨਾ ਤੇ ਉਹ ਮੈਂ ਕਿਹਾ ਚਲੋ ਮੇਨੂੰ ਵੈਸੇ ਉਹ ਮੈਨੂੰ ਪੁੱਛਦੇ ਪਏ ਸੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਚੱਲ ਭਾਜੀ ਨੂੰ ਵੀ ਇੱਕ ਵਾਰ ਕਹਿ ਦੇਵਾਂ। ਬਾਕੀ ਤੁਸੀਂ ਇੰਨੀ ਖੇ ਖੇਚੱਲ ਨਾ ਕਰਨਾ ਖੈਰ ਦੇਖੋ ਕੱਲੇ ਹੈਗੇ ਨੇ ਤੁਹਾਡੇ ਮਿਸੀਸ। ਕਰਨ ਵਾਲੇ ਹੈ ਨਾ ਤੇ ਇੰਨੇ ਸਾਰੇ ਬੰਦਿਆਂ ਦਾ ਕਿਵੇਂ ਕਰਨ? ਹਾਂਜੀ ਤੁਸੀਂ ਇੱਕ ਕੰਮ ਕਰਨਾ ਚਾਪ ਹੀ ਬਣਾ ਲੈਣ ਆਪਣਾ ਨਾਲ ਆਪਣਾ ਕੋਲਡਰਿੰਕ ਵਗੈਰਾ ਹੋ ਜਾਏਗੀ ਨਾ ਫਿਰ ਤੁਸੀਂ ਇੱਕ ਕੰਮ ਕਰੋ ਤੁਸੀਂ ਘਰ ਬਣਾਓ ਫੇਰ ਤੁਸੀਂ ਇੱਕ ਕੰਮ ਕਰੋ ਨਾ। ਮੈਂ ਸੋਚਣਾ ਜਿਹੜੀ ਤੁਸੀਂ ਪਾਰਟੀ ਲੈਣੀ ਹੈ। ਤੇ ਮੈਂ ਤੁਹਾਨੂੰ ਮੈਂ ਪਾਰਟੀ ਚਾਂਪ ਦੀ ਨਾ ਹੀ ਦੇ ਦੇਵਾਂ। ਉੱਥੇ ਹਰ ਤਰ੍ਹਾਂ ਦੀ ਚਾਂਪ ਹੋਏਗੀ। ਉੱਥੇ ਸਨੈਕਸ ਵੀ ਹੋਣਗੇ। ਹਾਂਜੀ ਦੇਖੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੁਸੀਂ ਭਾਵੇਂ ਆਪਣੀ ਉਹਨਾਂ ਨੂੰ ਪੁੱਛ ਲੈਣਾ ਮੈਂ ਨਾ ਸੱਚੀ ਮੈਂਨੂੰ ਚਾਰ ਪੰਜ ਸਾਲ ਹੋ ਗਏਂ ਮੈਂ ਪੀਜ਼ਾ ਨਹੀਂ ਖਾਦਾ। ਸ਼ਾਇਦ ਇੱਕ ਵਾਰ ਖਾਧਾ ਸੀ ਉਹ ਵੀ। ਜਦੋਂ ਤੁਹਾਡੇ ਅੰਗੇਜਮੈਂਟ ਤੋਂ ਪਹਿਲੇ ਆਪਾਂ ਗਏ ਸੀ ਨਾ ਸ਼ੋਪਿੰਗ ਤਾਂ ਤੁਸੀਂ ਲੈ ਗਏ ਸੀ ਜਦੋਂ ਸਾਨੂੰ ਉਦੋਂ ਹੀ ਇੱਕ ਸਲਾਈਸ ਖਾਧੀ ਏ ਪੀਜ਼ਾ ਤੇ ਮੈਨੂੰ ਬਿਲਕੁਲ ਨੀ ਪਸੰਦ ਜੇ ਮੈਂ ਤੁਹਾਨੂੰ ਸਹੀ ਦੱਸਾਂ ਇਸ ਕਰਕੇ ਮੈਂ ਸੋਚ ਰਿਹਾ ਸੀ ਹਾਂ ਦਹੀਂ ਕੇ ਕਬਾ ਕਬਾਬ ਵਗੈਰਾ ਵੀ ਹਾਂਜੀ-ਹਾਂਜੀ-ਹਾਂਜੀ ਹਾਂਜੀ ਕੋਈ ਨੀ ਉਥੇ ਦੇਖ ਲਾਂਗੇ ਜਿ ਬਣਯਾ ਹਮ ਤੇ ਅਪ ਰੀਜ਼ਨੇਬਲ ਏ ਰੇਟ ਵਗੈਰਾ ਤਾਂ ਮਹਿੰਗਾ ਵਗੈਰਾ
ਰੀਜ਼ਨੇਬਲ ਤੇ ਨੀ ਹੈ ਵੀਰ ਜੀ ਬਟ ਸੇਵੈ ਮੈਂ ਨਾ ਐਂਮਬੀਅਸ ਹੈਗੀ
ਅੱਛਾ-ਅੱਛਾ ਤੇ ਵੇਖੋ ਹੁਣ ਤੁਸੀਂ ਤੇ ਵੀਰ ਜੀ ਉੱਥੇ ਬਹਿ ਆਏ ਹੋ ਹਨਾ ਤੇ ਹੁਣ ਤੁਹਾਨੂੰ ਹੀ ਸੀ ਮੇਨ ਤੇ ਉੱਥੇ ਜਾਣ ਦਾ ਤੇ ਬਾਕੀਆਂ ਨੂੰ ਤੇ ਆਪਾਂ ਜਿੱਥੇ ਲੈ ਜਾਗੇ ਸਾਰੇ ਤਿਆਰ ਹੀ ਨੇ
ਤੇ ਵੀਰ ਜੀ ਆਪਾਂ ਤੁਹਾਡੇ ਕੋਲ ਪਾਰੰਟੀ ਲੈਣੀ ਜਿੱਥੇ ਬੰਦੇ ਜਾਣਗੇ ਉੱਥੇ ਤੁਸੀਂ ਦੇਣੀ ਏ ਨਾ
ਨਹੀਂ ਮੈਂ ਤੇ ਪਤਾ ਕੀ ਗੱਲ ਮੇਰੀ ਹੁਣੇ ਗੱਲ ਹੋਈ ਸੀ ਨਾ ਸਾਰਿਆਂ ਨਾਲ ਤੇ ਅਸੀਂ ਮਿੰਟ ਅਰਬਨ ਬੈਠਕ ਹੋ ਗਿਆ ਜਾਂ ਵੀਰਾ-ਵੀਰਾ ਸੀ ਇਹ ਤਿੰਨ ਚਾਰ ਜਗ੍ਹਾ ਅਸੀਂ ਡਿਸਾਈਡ ਕੀਤੀਆਂ ਸੀ ਤੇ ਇਹ ਰੋਮੀਓ ਲੇਨ ਦਾ ਤੇ ਰੋਮੀਓ ਲੇਨ ਦਾ ਤੇ ਕਿਸੇ ਨੇ ਮਤਲਬ ਜ਼ਿਕਰ ਹੀ ਨਹੀਂ ਕੀਤਾ
ਕੋਈ ਨੀ ਜਿਕਰ ਤੇ ਮੈਂ ਕਰਵਾ ਸਕਦਾ ਵੀਰ ਜੀ ਉਹਨਾਂ ਨੇ ਸਭ ਨੂੰ ਰਿਲੇਸ਼ਨ ਮੈ ਉਨ੍ਹਾਂ ਨੂ ਕਹਵਾਂਗਾ ਮਣ ਜਾਣਗੇ
ਹਾਂਜੀ ਉਹ ਤੇ ਕੋਈ ਗੱਲ ਨਹੀਂ ਹਾਂਜੀ-ਹਾਂਜੀ ਉਹ ਤੇ ਬਿਲਕੁਲ ਫੁਲ ਤੁਸੀਂ ਸਹੀ ਕਹਿੰਦੇ ਪੇ ਹੋ ਤੁਸੀਂ ਵੱਡੇ ਹੋ ਘਾਰ ਚ ਤੁਹਾਡੀ ਤੇ ਸਾਰੇ ਮੰਨਦੇ ਹੀ ਨੇ ਦੇਖੋ ਤੇ ਅੱਜ ਤੁਸੀਂ ਹਾਂਜੀ-ਹਾਂਜੀ ਹਾਂ ਉਹ ਬਿਲਕੁਲ ਤੁਸੀਂ ਸਹੀ ਕਹਿੰਦੇ ਪ ਹੋ ਤੁਹਾਨੂੰ ਹੁਣ ਮੇਰੇ ਤੇ ਬਿਜ਼ਨਸ ਵੀ ਤੁਹਾਨੂੰ ਪਤਾ ਥੜਾ ਵਧੀਆ ਚੱਲਦਾ ਪਯਾ ਨਾ ਤਾਂ ਤੁਸੀਂ ਕਹਿੰਦੇ ਹੋਣੇ ਉੱਥੇ ਲੈ ਜਾ ਲੈ ਕੇ ਜਾਣਾ ਹਾਂ ਬਸ ਮੈਂ ਉਹੀ ਕਹਿੰਦਾ ਪਯਾ ਸੀ ਥੋੜ੍ਹਾ ਹੋਰ ਕੰਮ ਆਈ ਜਾਵੇ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਬਸ ਮੈਂ ਤੇ ਕਹਿੰਣਾ ਤੁਸੀਂ ਉਹ ਬੜਾ ਕੰਮ ਆਵੇ ਤੁਹਾਡੇ ਕੋਲ ਫਿਰ
ਬਸ ਨਾ ਥੋੜੇ ਨਾ ਮਤਲਬ ਕੰਮ ਨੀ ਆ ਰਿਹਾ ਪਿੱਛੋਂ ਦੀ ਨਾ ਲਿਮਿਟ ਆ ਵਨ ਏਟੀ ਦੀ ਉਸ ਚੱਕਰ ਚ ਮੇਰਾ ਜਿੜਾ ਬਿਜ਼ਨਸ ਸੀ ਨਾ ਆਪਨਾ ਕਲਿੰਗ ਦੈਟ ਡਿਜੀਟਲ ਮਾਰਕੀਟਿੰਗ ਦਾ ਉਹਦੇ ਚ ਥੋੜਾ ਮਤਲਬ ਨਾ ਸਰਵਰ ਹੀ ਨਹੀਂ ਆ ਰਹਾ ਪ੍ਰੋਬਲਮ ਚੱਲ ਰਹੀ ਹੈ ਤੇ ਉਓ ਮੈਂ ਕਿਹਾ ਚੱਲ ਥੋੜਾ ਕੰਮ
ਵਨ ਏਟੀ ਦੀ ਲਿਮਿਟ ਤੁਹਾਡੀ ਜਲਦੀ ਹਟ ਦੇਗੀ ਵੀ ਟੈਂਸ਼ਨ ਨਾ ਲਓ ਫਿਰ ਟੂ ਏਟੀ ਦੀ ਲੱਗੇਗੀ ਫੇਰ ਹੌਲੀ ਹੌਲੀ ਵ ਨਾ ਤੁਹਾਡੀ ਇੱਕਦਮ ਨੀ ਵਦਾ ਸਕਦੇ ਉਹਨਾਂ ਨੂੰ ਪਤਾ ਇਹਨਾਂ ਨੇ ਸਾਰੀ ਕਮਾਈ ਖਿੱਚ ਲਣੀ ਹੈ
ਗੱਲ ਸਹੀ ਕੀਤੀ ਵੀਰ ਜੀ ਚਲੋ ਵੀਰ ਜੀ ਠੀਕ ਹੈ